ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ
ਹੋਰ ਕਿਵੇਂ ਹੋ ਤੁਸੀਂ ਠੀਕ ਹੋ
ਹਾਂਜੀ ਵਧੀਆ ਜੀ ਤੁਸੀਂ ਦੱਸੋ ਕਿੱਦਾਂ ਆਪਣਾ ਵਧੀਆ ਹੀ ਚਾਹੀਦਾ
ਹਾਂਜੀ ਹਾਂਜੀ ਹੋਰ ਕੀ ਕਰਦੇ ਸੀ ਤੁਸੀਂ
ਬਸ ਫਰੀ ਸੀਗੇ ਜੀ ਖਾਣਾ ਖਾ ਕੇ ਤੇ ਸੀ ਜੀ
ਅੱਛਾ ਅੱਛਾ ਰੋਟੀ ਖਾ ਕ ਹਟਿਆ ਹੋਇਆ ਅੱਛਾ ਅੱਛਾ ਕੀ ਵੀ ਖਾਧਾ ਫੇਰ ਅੱਜ ਰੋਟੀ ਚ ਤੁਸੀਂ
ਰੋਟੀ ਨਹੀਂ ਕਰੇਲਾ ਬਣਿਆ ਫਿਰ ਉਹ ਖਾਦਾ
ਹਾਂਜੀ ਹਾਂਜੀ ਪੰਜਾਬ ਤੋਂ ਜ਼ਿਆਦਾ ਕਰੇਲਾ ਹੀ ਖਾਂਦੇ ਨੇ ਵੈਸੇ ਵੀ
ਹਾਂਜੀ
ਹੋਰ ਸੁਣਾਓ ਮਤਲਬ ਇਹ ਪੁੱਛਣਾ ਸੀ ਪੰਜਾਬ ਜੇ ਆਪਾਂ ਸ਼ਿਫਟ ਹੋਣਾ ਹੋਵੇ ਤੇ ਉੱਥੇ ਕੋਈ ਕੰਮ ਧੰਦਾ ਹੈਗਾ ਵਧੀਆ
ਬਿਲਕੁਲ ਜੀ
ਕਿਉਂਕਿ ਨਾ ਮੈਂ ਸੁਣਿਆ ਹੋਇਆ ਕਿ ਮਤਲਬ ਮੇਨ ਤਾਂ ਮੇਰੇ ਪਾਪਾ ਦੀ ਗੱਲ ਆ ਹਨਾ ਮਤਲਬ ਜੇ ਕੰਮ ਵਧੀਆ ਹੈਗਾ ਇਸ ਕਰਕੇ ਅਸੀਂ ਸ਼ਿਫਟ ਹੋ ਕਿਉਂਕਿ ਪਹਿਲੇ ਅਸੀਂ ਪੰਜਾਬ ਤੋਂ ਹੀ ਰਹਿੰਦੇ ਸੀ ਤੇ ਫੇਿਰ ਕੀ ਕਹਿੰਦੇ ਮਤਲਬ ਮੇਰੇ ਜੋ ਦਾਦਾ ਜੀ ਦਾ ਕੰਮ ਸੀ ਉਹ ਮਹਾਰਾਸ਼ਟਰ ਸਾਈਡ ਸੀਗਾ ਤੇ ਇਸ ਕਰਕੇ ਸਾਨੂੰ ਫ ਮਹਾਰਾਸ਼ਟਰ ਸ਼ਿਫਟ ਹੋਣਾ ਪਿਆ ਫਿਰ ਬਾਅਦ ਚੋਂ ਅਸੀਂ ਫੇਿਰ ਸੋਚਿਆ ਸੀ ਕਿ ਪੰਜਾਬ ਸ਼ਿਫਟ ਹੋ ਜਾਏ ਫਿਰ ਸਾਨੂੰ ਬਹੁਤ ਸਣਿਆਂ ਨੇ ਕਿਹਾ ਕਿ ਹੁਣ ਪੰਜਾਬ ਚ ਤਾਂ ਕੋਈ ਕੰਮ ਹੀ ਨਹੀਂੀ ਰਿਹਾ ਹੋਰ
ਨਹੀਂ ਮੈਂ ਵੀ ਬੋਂਬੇ ਰਹਿ ਕੇ ਗਿਆ ਵਾ ਜ ਉੱਥੇ ਮੈਂ ਕਾਲਮ ਬੋਲੀ ਦੇ ਵਿੱਚ ਸੀਗਾ ਜੀ
ਅੱਛਾ, ਅੱਛਾ ਬੰਬੇ ਚ
ਹਾਂਜੀ ਬਹੁਤ ਵਧੀਆ
ਅੱਛਾ, ਤੁਸੀਂ ਬੰਬੇ ਕੀ ਜੋਬ ਕਰਦੇ ਸੀ।
ਟ ਤੇ ਹਮਲਾ ਨਹੀਂ ਹੈ ਦੋ ਹਜ਼ਾਰ ਅੱਠ ਸੌ ਛੱਬੀ ਗਿਆਰਾਂ ਦੇ ਵਿੱਚ ਜ ਹਾਂ ਮੈਂ ੳ ਉਦੋਂ ਉੱਥੇ ਸੀਗਾ ਜੀ‌, ਮੈਂ ਰੋਡ ਦਾ ਕੰਮ ਕਰਦਾ ਸੀਗਾ ਜੀ।
ਅੱਛਾ ਜੀ ਠੀਕ ਆ।
ਹੁਣ ਕੰਪਿਊਟਰ ਚਲਾਉਂਦਾ।
ਅੱਛਾ, ਅੱਛਾ ਠੀਕ ਆ, ਠੀਕ ਆ ਮੁੰਬਈ ਚ ਤਾਂ ਫਿਰ ਕੰਮ ਵੀ ਬਹੁਤ ਹੈਗੇ ਨੇ ਦੇਖਿਆ ਜਾਵੇ ਜਿਵੇਂ ਉਹ ਸੀਟੀ ਉਤੇ ਕੰਮ ਵੀ ਉਵੇਂ ਹੀ ਆ ਮਹਿੰਗਾਈ ਵੀ ਉਵੇਂ ਆ।
ਹਾਂਜੀ ਮੈ ਵੀ ਹੁਣੇ ਹੂ ਹੁਣ ਹੁਣੇ ਆ ਕੇ ਗਿਆ। ਹੁਣ ਥੋੜੇ ਪਿਛਲੇ ਦਸਵੇਂ ਮਹੀਨੇ ਚ ਆ ਗਏ ਸਾਲ ਹੋ ਗਏ। ਮੇਰੇ ਮਤਲਬ ਇੱਥੇ ਰਿਲੇਟਿਵ ਰਹਿੰਦੇ ਆ। ਕਰਨਾਲ ਦੇ ਕਰਨਾਲ ਦੇ ਵਿੱਚ
ਅੱਛਾ ਜੀ, ਹਾਂਜੀ ਸੁਣਿਆ ਹੋਇਆ ਮੈਂ ਵੀ
ਉੱਥੇ ਮੈਰਿਜ ਤੇ ਆਇਆ ਸੀਗਾ ਮੈਂ
ਅੱਛਾ ਜੀ। ਠੀਕ ਆ, ਠੀਕ ਆ ਉਹੀ ਅਸੀਂ ਵੀ ਸੋਚਦੇਹੇ ਸੀ ਨਾ ਕੀ ਕਰੀਏ ਕਿੰਨੀ ਨੀ ਕੁਛ ਸਮਝ ਹੀ ਨਹੀ ਪੈ ਰਹੀ ਸੀ।
ਠੀਕ ਹੈ ਜੀ, ਨਹੀਂ ਕੰਮ ਤਾਂ ਬਥੇਰੇ ਆ ਜੀ ਕਰਨ ਨਾਲ ਹੋਵੇ ਬੰਦਾ
ਹਾਂਜੀ ਬੰਦਾ ਕੰ ਮਤਲਬ
ਜ਼ਿਆਦਾ ਇੱਥੇ ਯਾਣੀ ਕੇ
ਅੱਛਾ, ਅੱਛਾ
ਫਸਲਾਂ ਫੁਸਲਾਂ ਦਾ ਕੰਮ ਜ਼ਦਾ ਬਿਜ਼ਨਸ ਵੀ ਹੈਗਾ, ਜਿਹੜੇ ਤੱਕ ਲਦੇ ਬਿਜ਼ਨਸ ਵੀ ਕਰ ਲੈਂਦੇ ਆ।
ਹਾਂਜੀ, ਹਾਂਜੀ ਸਹੀ ਕਹਿੰਦੇ, ਜਿਵੇਂ ਹੁਣ ਆਪਣੇ ਟਰਾਂਸਪੋਰਟ ਟਿੰਗ ਵਗੈਰਾ ਦਾ ਕੰਮ ਕਰਨਾ ਹੋਵੇ ਟਰੱਕਾਂ ਵਗੈਰਾ ਹੋਵਣ ਤਾਂ ਵਧੀਆ ਚੱਲ ਜਾਂਦਾ ਐਵੇਂ
ਹਾਂਜੀ ਜ਼ਿਆਦਾ ਟਰੈਵਲ ਜਿਵੇਂ ਹੋਵੇ ਬੰਦੇ ਕੋਲ ਇਹ ਤਾਂ ਚੱਲ ਹੀ ਜਾਂਦਾ।
ਅੱਛਾ, ਅੱਛਾ ਹਾਂਜੀ ਦੋ ਟਰੱਕਾਂ ਨੇ
ਤਾਂ ਔਖੀ ਜੀ ਕਿਉਂਕਿ ਪੁਰਾਣੇ ਬੰਦੇ ਬੈਠੇ ਆ ਕੋਈ ਵੀ ਆ ਨਵਾਂ ਕੰਮ ਸ਼ੁਰੂ ਕਰਨਨਾ ਟਾਈਮ ਤਾਂ ਲੱਗਦਾ ਹੀ।
ਹਾਂਜੀ ਉਓਹੀ ਮੇਨ ਗੱਲ ਆ ਨਾ ਪਹਿਲੇ ਤਾਂ ਮੇਰੇ ਮਤਲਬ ਜੋ ਦਾਦਾ ਜੀ ਸੀ ਉਹਨਾਂ ਦਾ ਪੰਜਾਬ ਚ ਇੰਨਾ ਕੁਛ ਕੰਮ ਧਦਾ ਨੀ ਸੀ ਤੇ ਉਹਨਾਂ ਦਾ ਨਾ ਮਤਲਬ ਬੰਬੇ ਟਰੱਕਾਂ ਵਗੈਰਾ ਭਾਰ ਕੇ ਆਉਂਦੇ ਸੀ ਬੰਬੇ ਕੰਮ ਸੀਗਾ। ਫਿਰ ਇਸ ਕਰਕੇ ਸਾਰੇ ਕਰਦੇ ਉਰੇ ਸ਼ਿਫਟ ਹੋ ਗਏ ਸੀਗੇ।
ਠੀਕ ਹੈ ਜੀ।
ਹਾਂਜੀ, ਤੇ ਮੈਂ ਕਿਹਾ ਉਹੀ ਤੁਹਾਡੇ ਨਾਲ ਸਲਾਹ ਕਰ ਲ ਹਨਾ ਕੁਛ ਮਤਲਬ ਦਾ ਐਕਸਪੀਰੀਅੰਸ ਹੋਣਾ ਪੰਜਾਬ ਬਾਰੇ ਕਿਉਂਕਿ ਤੁਸੀਂ ਤਾਂ ਰਹਿੰਦੇ ਹੋ।
ਬਿਲਕੁਲ ਮੈਮ ਬਿਲਕੁਲ
ਹਾਂਜੀ, ਹਾਂਜੀ ਹੋਰ ਸੁਣਾਓ ਤੁਸੀਂ ਓਨਲਾਈਨ ਸ਼ੋਪਿੰਗ ਵਗੈਰਾ ਕਰਦੇ ਤੁਸੀਂ
ਕਰ ਲੇਣੈ ਆ ਜੀ ਮਾੜੀ ਮੋਟੀ
ਅੱਛਾ ਪ੍ਰੋਡਕਟਸ ਵਧੀਆ ਮਿਲ ਜਾਂਦੇ ਨੇ ਕਿ ਠੀਕ -ਠਾਕ ਹੀ ਮਿਲਦੇ ਨੇ
ਠੀਕ- ਠਾਕ ਹੀ ਮਿਲ ਜਾਣਾ।
ਮਤਲਬ ਔਡਰ ਕੀਤੇ ਸੀ ਇੱਕ ਦੋ ਚੀਜ਼ਾਂ ਬਟ ਮੈਂ ਕਿਹਾ ਮੈਂ ਵੀ ਇੱਕ ਦੋ ਚੀਜ਼ਾਂ ਔਡਰ ਕੀਤੀਆਂ ਸੀ, ਔਨਲਾਈਨ ਬਟ ਜਿਵੇਂ ਦਿਖਾਉਦੇ ਉਵੇਂ ਤਾਂ ਆਈਟਮ ਨਿਕ
ਨਹੀਂ ਨਿਕਲਦਾ ਨੀ ਹਾਂਜੀ,
ਹੋਰ ਸੁਣਾਓ ਤੁਸੀਂ ਕੀ ਕੰਮ ਧੰਦਾ ਕਰਦੇ ਓ?
ਮੈਂ ਜੀ ਫਰਨੀਚਰ ਦਾ ਕਾਮ ਕਰਦਾ।
ਅੱਛਾ। ਹੈਲੋ। ਹੈਲੋ। ਆਵਾਜ਼ ਆਉਂਦੀ ਹੈ ਤੁਹਾਨੂੰ ਮੇਰੀ ਹੈਲੋ
ਹੈਲੋ
ਹਾਂਜੀ ਹਾਂਜੀ ਆਵਾਜ਼ ਆ ਰਹੀ ਹੈ ਤੁਹਾਨੂੰ ਮੇਰੀ
ਹਾਂਜੀ ਹੁਣ ਆ ਰਹੀ ਹੈ ਪਹਿਲਾਂ ਬਾਅਦ ਨੀ ਆ ਰਹੀ ਆ
ਅੱਛਾ ਅੱਛਾ ਮਤਲਬ ਉਹ ਕੰਮ ਅਛੀ ਹੁੰਦਾ
ਹੰਜੀ
ਮੈਂ ਕਿਹਾ ਉਹ ਕੰਮ ਚ ਕੀ ਕਰਨਾ ਪੈਂਦਾ ਆਪਣੇ ਨੂੰ ਜੀ
ਕੰਮ 'ਚ ਵੀ ਮਤਲਬ ਜਿਵੇਂ ਕਿਸੇ ਬਿਲਡਿੰਗ ਦੇ ਵਿੱਚ ਹੀ ਕਰਦੇ ਹਾਂ ਕੰਮ ਉਸ
ਅੱਛਾ ਅੱਛਾ ਏਦਾਂ ਅੱਛਾ ਮਤਲਬ ਫਰਨੀਚਰ ਵਗੈਰਾ ਕੰਮ ਹੋਗਾ ਕੰਸਟਟਰਕਸ਼ਨ ਵਗੈਰਾ
ਹਾਂਜੀ ਫਰਨੀਚਰ ਦਾ ਜ ਜਿਵੇਂ ਬੈੱਡ ਬਣਾਉਣੇ ਕੱਪ ਬੋਰਡ ਬਣਾਉਣੇ ਜੀ
ਓਕੇ ਓਕੇ ਠੀਕ ਆ ਵਧੀਆ ਵਧੀਆ ਫੇਰ ਤਾਂ ਹਾਂਜੀ ਇਹ ਵੀ ਵਧੀਆ ਹੁੰਦਾ ਵੈਸੇ ਲੱਕੜ ਦਾ ਕੰਮ ਦੇਖਿਆ ਜਾਵੇ ਤਾਂ
ਹਾਂਜੀ ਹੋਰ ਅਲਮਾਰੀਆਂ ਵਗੈਰਾ ਵੀ ਬਣਾ ਲੈਣੇ ਲੱਕੜ ਲੁਕੜ ਦੀ
ਹਾਂਜੀ
ਕੰਮ ਆ ਜੀ ਵਾ ਸਾਡਾ ਹੋਰ ਕਿਹੜਾ ਕੰਮ ਆ
ਹਾਂਜੀ ਹਾਂਜੀ ਸਹੀ ਗੱਲ ਆ ਨਹੀਂ ਵੈਸੇ ਮਤਲਬ ਦੇਖਿਆ ਜਾਵੇ ਤਾਂ ਹੁਣ ਇੰਡੀਆ ਚ ਵੀ ਕੁਛ ਨੀ ਰਿਹਾ ਜ਼ਿਆਦਾ ਬਾਹਰ ਹੀ ਲੋਕ
ਹਾਂਜੀ
ਹਾਂਜੀ ਜਿਨਾਂ
ਤੇ ਇੱਕ ਅ ਮੇਰਾ ਵੀ ਬ੍ਰਦਰ ਕੱਲ੍ਹ ਗਿਆ ਮੈਂ ਡਬਈ ਦੇ ਵਿੱਚ ਗਿਆ ਵਾ ਟਰੈਵਰੀ ' ਟਰਾਲਾ ਚਲਾਉਂਦਾ ਹੈਾ ਪਹਿਲਾਂ ਸਾਊਦੀ 'ਚੋਂ ਆਇਆ ਸੀ
ਅੱਛਾ ਅੱਛਾ